ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਜੀ ਠੀਕ ਹੋ?
ਵਧੀਆ-ਵਧੀਆ।
ਸਤਿ ਸ੍ਰੀ ਅਕਾਲ ਭਾਜੀ ਠੀਕ ਹੋ।
ਵਧੀਆ-ਵਧੀਆ ਠੀਕ ਆ ਸਤਿ ਸ਼੍ਰੀ ਅਕਾਲ ਜੀ। ਵਧੀਆ ਜੀ, ਮੈਂ ਤੁਹਾਡੇ ਬਾਰੇ ਨਾ। ਯੂਥ ਬਾਰੇ ਬ ਗਲ ਕਰਨੀ ਸੀ। ਅੱਜ ਦਾ ਯੂਥ ਕਿਵੇਂ ਜਿਆ ਤੁ ਥੋੜ੍ਹੀ ਜੀ ਜਾਣਕਾਰੀ।
ਭਾਜੀ ਇੱਕ ਮਿੰਟ ਰੁਕਣਾ ਜਰਾ ਨ ਵੋਲੀਅਮ ਓਕੇ ਕਰ ਲਾਂ ਇਕ ਵਾਰੀ। ਹਾਂਜੀ-ਹਾਂਜੀ ਹੁਣ ਬੋਲੋ, ਹਾਂਜੀ ਭਾਜੀ।
ਭਾਜੀ ਤੁਹਾਡੀ ਆਵਾਜ਼ ਨਹੀਂ ਆ ਰਰੀ ਭਾਜੀ। ਹੈਲੋ ਹਾਂਜੀ, ਹਾਂਜੀ
ਜਾਗਾ
ਪ ਸਾਡੀ
ਅੱਜ ਦੀ ਯੂਥ ਬਾਰੇ ਗੱਲ ਕਰਨੀ ਸੀ ਮੈਂ, ਹੈਲੋ, ਮੈਂ ਤੁਹਾਡੇ ਨਾ ਅਜ। ਤੇ ਯੂਥ ਬਾਰੇ ਗੱਲ ਕਰਨੀ ਜੀ। ਕਿ ਅੱਜ ਦਾ ਯੂਜ ਕਿਵੇਂ ਦੈ? ਹੈਲੋ।
ਹਾਂਜੀ-ਹਾਂਜੀ।
ਅੱਜ ਦਾ ਯੂਥ ਕਿਵੇਂ ਜਾ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਐ।
ਹਾਂਜੀ।
ਅੱਜ ਦਾ ਯੂਥ ਕਿਵੇਂ ਜੀਆ ਮੈਂ ਤੁਹਾਡੇ ਨਾਲ ਗੱਲ ਕਰਨ ਸੀ।
ਹਾਂਜੀ-ਹਾਂਜੀ, ਕਰ ਲੋ।
ਅੱਜ ਦਾ ਯੂਥ ਬਹੁਤ ਡਿਫਰੈਂਟ ਹੈ ਪਹਿਲੇ ਜਮਾਨੇ ਦਾ ਨਾ ਜੀ।
ਹਾਂਜੀ-ਹਾਂਜੀ।
ਅੱਜ ਦੇ ਯੂੱਥ, ਅੱਜ ਦਾ ਯੂੱਥ ਤੇ ਬਹੁਤ। ਉਹ ਵੀ ਡਿਫਰੈਂਟ ਹੈ ਨਾ ਪੁਰਾਣੇ ਜ਼ਮਾਨੇ ਤੋਂ ਜਿਵੇਂ ਪਹਿਲੇ ਜਿਵੇ ਹੁੰਦੇ ਸੀ। ਸ ਸਭ ਦੀ ਘਾਟ ਦੀਆਂ ਦੀ ਮੰਦੀ ਬੰਦਾ ਗੱਲ ਹੀ ਨੀ ਮੰਨਦਾ। ਘਰ ਦਿਆ ਨੇ ਆਪਣੀ ਚਲਾਉਂਦੇ ਨੇ ਸਾਰੇ।
ਹਾਂਜੀ-ਹਾਂਜੀ, ਅੱਜ ਦਾ ਯੂਥ ਤਾਂ ਬਹੁਤ ਅਲੱਗ ਹੈਗਾ, ਪਹਿਲੇ ਜ਼ਮਾਨੇ ਨਾਲੋ ਤੇ।
ਅੱਜ ਦਾ ਯੂੱਥ ਭਾਜੀ ਸਾਰਾ ਹੀ ਫਾਸਟ ਫੂਡ ਵਗੈਰਾ ਸਭ ਕੁਛ ਉਹਦੇ ਬਾਰੇ? ਉੱਥੇ ਹੀ ਲੱਗਿਆ ਦਾ, ਫਾਸਟ-ਫੂਟ ਵਾਲਾ ਫੋ ਫੋਕਸ, ਕੋਈ ਅਪਣਾ ਗੋਲ। ਅਪਣੀ ਜ਼ਿੰਦਗੀ ਬਣਾਣ ਦਾ ਕੋਈ ਫੋਕਸ ਈ ਨਈ ਐ, ਕਿਸੇ ਕੋਲ। ਪਤਾ ਈ ਨੀ, ਮੈਂ ਕੁਛ ਕਰਨਾ ਕਿ, ਨਹੀਂ ਕਰਨਾ।
ਹਾਂਜੀ।
ਤੈਨੂੰ ਪਤਾ ਹੀ ਨੀ, ਨਾ ਘਰਦੀ ਮੰਨਦੇ ਓ।
ਹਾਂਜੀ-ਹਾਂਜੀ। ਵੈਸੇ, ਅੱਜ ਦੇ ਯੂਥ ਨੂੰ ਬੜਾ ਪੋ ਭਾਜੀ, ਉਸਨੂੰ ਬਹੁਤ ਅਲੱਗ ਜਗ੍ਹਾ ਦੀ ਵੀਡੀਆ ਦਿਖਾਂਦੇ।
ਹਾਂਜੀ।
ਘਰ ਦੀ ਗੱਲ ਨੀ ਮੰਨਦਾ ਤੇ, ਚੋਰੀ-ਛੁੱਪੇ ਸਾਰੇ ਗੱਲਤ ਕੰਮ ਕਰਦਾ।
ਹਾਂਜੀ।
ਜੀ ਹੁਣ ਤੁਸੀਂ ਲਗਾ ਓਹ ਕਰਲੋ, ਸਰਦਾਰਾਂ ਦੇ ਮੁੰਡੇ ਹੈਗੇ ਨੇ, ਉਹਨਾਂ ਦੇ ਪਾਪਾ ਵਗੈਰਾ ਨੇ ਦਾੜੀ ਨਹੀਂ ਕਟਾਈ ਦੀ। ਹੁਣ ਮੁੰਡੇ, ਦਦਾ, ਦਾੜੀ ਕਟਾਣ ਲੱਗ ਗਏ ਨੇ।
ਹਲਕੀ ਦਾੜੀ ਆਈ ਹੋ ਇਹ ਵੀ ਗੱਲ ਪੁਛ, ਇਹ ਗੱਲ, ਟਰੈਂਡ ਹੀ ਹੋਗਿਆ ਬਿਲਕੁਲ। ਆਪਦਾ ਕੱਪੜਿਆਂ ਦਾ ਧਿਆਨ ਦੋ, ਹੋਇਆ ਕੱਪੜੇ ਵਧੀਆ ਪਾਣੇ, ਉਹ ਸੋਚਦੇ ਨੇ ਕੱਪੜੇ ਵਧੀਆ ਪਾਓਗੇ ਤਾ ਬਸ, ਓਂਨੇ ਅਮੀਰ ਲੱਗਾਂਗੇ।
ਹਾਂਜੀ-ਹਾਂਜੀ।
ਪਿੱਛੋਂ ਤਕਰ, ਆਣੇ ਚਾਹੀਦੇ ਨਾ।
ਹਾਂਜੀ-ਹਾਂਜੀ, ਹਾਂਜੀ।
ਪਿੱਛੇ ਤਕੜੇ ਹੋਏ, ਅਜ ਦਾ ਯੂਥ ਕੋਈ, ਕੋਈ ਕਿਸੇ ਨੂੰ ਆਪਣੇ ਗੋ ਗੋਲ ਦੇ ਬਾਰੇ ਨਹੀਂ ਪਤਾ, ਕੋਈ ਪੜ੍ਹਾਈ ਦਾ ਧਿਆਨ ਨਹੀਂ
ਹਾਂਜੀ-ਹਾਂਜੀ।
ਸਭ ਬਾਰ੍ਹਵੀ ਤੋਂ ਬਾਅਦ, ਸਾਰੇ ਬਾਰ੍ਹਵੀ ਤੋਂ ਬਾਅਦ ਬਾਹਰ ਜਾਣ ਦੀ ਸੋਚਦੇ ਨੇ, ਸਾਰੇ।
ਹਾਂ, ਸਾਰੇ ਟੋਟਲੀ ਅੱਧਾ ਪੰਜਾਬ ਤੇ ਬਾਹਰ ਜਾਣ ਦੀ ਸੋਚਦਾ। ਕਿਉਂਕਿ ਪੜ੍ਹਾਈ ਤੇ ਸਹੀ ਕਰਦੇ ਨੀ, ਉਹ।
ਸਿਰਫ ਸਿੱਧਾ ਆਈਲੈਟਸ, ਬਾਰ੍ਹਵੀ ਤੋਂ ਬਾਅਦ ਸਿੱਧਾ ਬਾਹਰ।
ਹਾਂਜੀ, ਪੜ੍ਹਾਈ ਵੱਲ ਧਿਆਨ ਤੇ ਹੁੰਦਾ ਨਹੀਂ ਉਹਨਾਂ ਦਾ, ਵਿਗੜੇ ਹੁੰਦੇ ਨੇ ਸਾਰੇ।
ਹੋਰ! ਵਿਗੜੇ ਨੀ ਬਾਰ੍ਹਵੀ ਤੇ, ਔਖੀ-ਸੌਖੀ ਸਾਰੇ ਕਰ ਲੈਂਦੇ ਭਾਜੀ।
ਹਾਂਜੀ-ਹਾਂਜੀ, ਓਕੇ-ਸੌਖੇ ਸਾਰੇ ਕਰ ਲੈਂਦੇ ਨੇ, ਬਟ ਕੋਈ ਵਧੀਆ ਨੰਬਰ ਤੋ ਪਾਸੁ ਬਹੁਤ ਘੱਟ ਹੁੰਦੇ ਨੇ।
ਫੇਰ ਉਹ, ਜਿਹਨਾਂ ਦਾ ਪੜ੍ਹਨ ਵੱਲ ਧਿਆਨ ਹੁੰਦਾ, ਉਹ ਫੇਰ ਉੱਥੇ ਡਿਗਰੀ ਕਰਦੇ ਨੇ। ਕੋਈ-ਕੋਈ ਤੇ ਪਾਸ ਤਕ ਵੀ ਨੀ ਆਂਦੇ, ਜਾ ਸਟੱਡੀ ਵੀਜੇ ਆਂ ਸਾਰੇ।
ਹੋਰ ਭਾਜੀ, ਤੁਸੀਂ ਕੀ ਕਰ ਰਹੇ ਹੋ? ਹੈਲੋ।
ਤੁਸੀਂ? ''ਮੈਂ ਬੀ ਐੱਸਸੀ ਕਰ ਰਿਹਾਂ, ਬੀ ਐੱਸ ਸੀ। ਬੀ ਐੱਸ ਸੀ ਕੀ ਕਰ ਰਹੇ ਓ? ਮੈਂ, ਬੀ ਐੱਸ ਸੀ ਕਰ ਰਿਹਾਂ। ਤੂਸੀਂ?
ਹਾਂਜੀ, ਉਸ ਤੋਂ ਬਾਅਦ ਕੀ ਕਰਨਾ ਤੁਸੀਂ?
ਇਸ ਤੋਂ ਬਾਅਦ ਹਾਲੇ ਮੈਂ ਡਿਗਰੀ ਪੂਰੀ ਕਰਾਂ, ਆਪਣੀ ਡਿਗਰੀ ਲ੍ਹਾਂਗਾ। ਤੇ, ਮੈਂ ਵੇਖਾਂਗਾ, ਕੋਈ ਕੰਪਨੀ ਮਿਲ ਜਾਏ ਮੈਨੂੰ ਵਧੀਆ ਜੀ।
ਹਾਂਜੀ-ਹਾਂਜੀ। ਪਤਾ ਕਿ, ਇੰਡੀਆ 'ਚ ਵਧੀਆ ਆਪਣੇ ਮਾਂ-ਬਾਪ ਵੀ ਕੋਲ ਹੁੰਦੇ ਨੇ, ਸਭ ਚੀਜ਼ ਹੁੰਦੀਆਂ ਯਾਰ ਦੋਸਤ ਵੀ। ਹਨਾ?
ਵੇ ਤੇ ਚਲਾ, ਬਾਹਰ-ਬੁਹਰ ਕਈ ਤਾਂ ਹੁੰਦਾ ਜੀ, ਪੀਣ ਕਈਆਂ ਦੇ ਬੱਚੇ ਹੁੰਦੇ, ਸਿੱਧਾ ਬਾਹਰ। ਸਹੀ ਗੱਲ ਐ।
ਵਧੀਆ। ਮੈਂ ਭਾਜੀ, ਮੈਂ ਬਾਰਵੀਂ ਕਲਾਸ'ਚ ਤੇ, ਮੇਰੇ ਬੋਰਡ ਦੇ ਐਗਜ਼ਾਮ ਸੀਗੇਨ।
ਹ
ਹਾਂਜੀ! ਹਾਂਜੀ ਹੈਲੋ ਹਾਂਜੀ ਭਾਜੀ ਤੁਹਾਡੀ ਆਵਾਜ਼
ਹੈਲੋ, ਮੈਂ ਕਹਿਣਾ ਤੁਸੀਂ ਕੀ ਕਰ ਰਹੇ ਹੋ ਭਾਜੀ, ਤੁਸੀ ਕੀ ਕਰ ਰਹੇ ਔ, ਹਾਂਜੀ ਹਾਂਜੀ
ਮੈਂ ਕਿਹਾ ਜੀ, ਮੇਰੇ ਬਾਹਰ ਵੀ, ਬੋਰਡ ਹੈ ਗਏ ਸਤ
ਅੱਛਾ ਜੀ, ਗੱਲ ਬਾਰੀ ਦੀ ਰਿਪੋਰਟ ਦੇ ਰਹੇ ਹੋ ਤੁਸੀਂ
ਹਾਂਜੀ ਹਾਂਜੀ
ਓਕੇ
ਨਾਲੇ ਅੱਜ ਦਾ ਯੂਥ, ਪਹਿਲੇ ਦੇ ਬੱਚੇ ਘਰ ਰਹਿੰਦੇ ਸੀ, ਅੱਜ ਦਾ ਯੂਥ ਘਰ ਆਉਂਦਾ ਹੀ ਨਹੀਂ
ਬਾਰਾਂ ਵਜੇ ਤੇ ਘਰ ਆਂਦੇ ਨੇ, ਸ਼ਰਾਬ ਪੀਣ ਲੱਗ ਜਾਂਏ ਨੇ ਬੜੇ, ਸਾਰੇ ਨਸ਼ੇ ਚ ਲੱਗੇ ਹੋਏ ਨੇ ਜ ਸਾਰੇ ਨਸ਼ੇ ਚ ਲਾਗ ਗੇ ਨੇ, ਬੜਾ ਆ ਯੂਥ, ਕੋਈ ਕੋਈ ਬੰਦਾ ਜੀਓ ਜਿੰਮ ਚ ਜਾਂਦੇ ਨੇ ਕੋਈ, ਆਪਣੀ ਸਿਹਤ ਵ ਧਿਆਨ ਦੇ, ਜਿਹੜੇ ਵੀ ਬੱਚੇ
ਕੀ ਗੱਲ ਹੈਗੀ ਐ।
ਬਹੁਤ ਵਧੀਆ ਗੱਲ ਹੈਗੀ ਹੈ, ਜਿਹੜਾ ਜਿਹਨ੍ਹਾਂ ਦੇ ਬੱਚਿਆਂ ਜਾਣ ਲੱਗ ਗਏ ਨਾ, ਉਹਨਾਂ ਨੂੰ ਜਾਣ ਦਿਉ।
ਹਾਂਜੀ-ਹਾਂਜੀ,
ਜਿਮ ਚ ਜਾਣਾ ਬਹੁਤ ਵਧੀਆ ਗੱਲ ਐ।
ਨਾਲੇ ਆਪਨੇ ਖਾਣ ਪੀਣ ਰੱਖਣਾ ਚਾਹੀਦਾ, ਰੋਜ਼ ਰੋਜ਼ ਬਾਹਰ ਦਾ ਨੀ ਖਾਣਾ ਚਾਹੀਦਾ ਹੈਨਾ।
ਅੱਜ ਕੱਲ ਦੇ ਖਾਂਦੇ ਸਾਰਾ ਯੂਥ ਸਾਰਾ ਯੂਥ, ਖਾਂਦਾ ਹੀ ਬਾਹਰ ਦਾ ਹੀ ਐ।
ਹਾਂਜੀ, ਘਰ ਦੀ ਰੋਟੀ, ਇੱਕ ਰੋਟੀ ਅੰਦਰ ਜਾਂਦੀ ਬਸ ਉਹਨਾਂ ਦੇ
ਬਹੁਤ ਜ਼ਿਆਦਾ।
ਹੋਰ, ਵਧੀਆ। ਹੈਲੋ, ਹੈਲੋ,
ਹੈਲੋ,
ਹੈਲੋ,
ਹੈਲੋ, ਹੈਲੋ
ਹੈਲੋ
ਮੈਂ ਕਹਿ ਰਿਹਾ ਸੀ ਅਜ ਦਾ ਯੂਥ, ਬਹੁਤ ਜਿਆਦਾ ਖਰਾਬ ਹੋਇਆ ਪਇਆ।
ਹਾਂਜੀ ਹਾਂਜੀ, ਨਾਲੇ ਅੱਜ ਕੱਲ ਮਾਹੌਲ ਹੀ ਬਹੁਤ ਖ਼ਰਾਬ ਹੈ ਹੈਲੋ ਹੈਲੋ, ਹੈਲੋ ਹੈਲੋ ਓ। ਕੀ ਪਈ ਹੈਲੋ, ਘੱਟ ਦੇਈਏ। ਮਜ਼ਦੂਰ ਹੋਣਾ, ਉੱਥੇ ਬੈਠਾ ਪੋੜੀਆਂ ਚ ਉਹ ਚਲਦੀ ਚਲਦੀ ਪਈ ਆ। ਹੈਲੋ ਹੈਲੋ ਹੈਲੋ, ਮਰੇ ਦੀ ਹੈਲੋ। ਉਹ ਫੋਨ ਫੋ ਸੁਡ